ਸਸ
ਹਾਂਜੀ ਆਵਾਜ਼ ਨਹੀਂ ਆ ਰਹੀ ਤੁਹਾਨੂੰ ਤੁਹਾਡੀ ਆਵਾਜ਼ ਬਹੁਤ ਬੰਦ ਆ ਰਹੀ ਆ। ਹੈਲੋ
ਹੈਲੋ
ਹਾਂਜੀ ਆਵਾਜ਼ ਤੁਹਾਡੀ ਥੋੜ੍ਹ ਆ ਰਹੀ ਆ। ਸਤਿ ਸ੍ਰੀ ਅਕਾਲ ਜੀ ਠੀਕ ਹੋ ਜੀ। ਹਾਂਜੀ -ਹਾਂਜੀ ਠੀਕ ਠਾਕ ਤੁਸੀ ਸੁਣਾਓ।
ਬਸ ਵਧੀਆ- ਵਧੀਆ
ਕਿੱਦ ਕੀ ਕਰ ਰਹੇ।
ਕੁਛ ਨਹੀਂ ਬੈਠੇ ਸੀਗੇ ਤੁਸੀਂ ਦੱਸੋ।
ਬਸ ਵਧੀਆ ਜੀ ਤੁਸੀ ਸੁਣਾਓ ਬਸ ਬੈਠੇ ਬਹਿਣਾ ਹੀ ਹੈ ਗਰਮੀਆਂ 'ਚ ਜਾਣਾ ਵੀ ਕੀ ਆ।
ਆਹ ਕਿੰਨੀ ਗਰਮੀ ਹੋ ਰਹੀ ਹੈ ਹੁਣ ਇਹ ਬਾਹਰੋਂ ਆਏ ਸੀ ਤੇ ਕਿੰਨੀ ਵੈਦਰ ਚੇਂਜ ਹੋਇਆ ਦਾ ਹੈ।
ਬਸ ਜੀ ਗਰਮੀ ਬਹੁਤ ਹੈ। ਨਿਕਲੇ ਹੀ ਨਹੀਂ ਜਾਂਦਾ ਕਿੱਥੇ ਦੋ ਮਿੰਟ ਵੀ ਕਿੱਥੋਂ ਜਾਣਾ ਹੋਵੇ ਔਖਾ ਬੜਾ ਹੋ ਜਾਂਦਾ। ਬੰਦਾ ਜਾਵੇ ਕਿੱਥੇ ਸੌ ਕੰਮ ਪਏ ਆ ਘਰ ਦੇ ਵੀ
ਹਾਂਜੀ- ਹਾਂਜੀ ਇੱਦਾਂ ਲੱਗਦਾ ਕਿ ਬਸ ਹੁਣ ਤੇ ਗਏ ਹੁਣ ਇੱਕ ਸੈਕਿੰਡ 'ਚ ਗਏ ਧੁੱਪ ਕਿੰਨੀ ਪੈਂਦੀ ਪਈ ਬਾਹਰ
ਧੁੱਪ ਵੀ ਹੈ ਵੈਦਰ ਤੇੇ ਕਲਾਈਮੇਟ ਚੇਂਜ ਹੋ ਰਿਹਾ। ਇਕੋ ਦਮ ਇੰਨੀ ਗਰਮੀ ਹੋ ਜਾਂਦੀ ਹੈ ਪਤਾ ਹੀ ਨਹੀਂ ਚੱਲ ਰਿਹਾ ਹੁਣ ਇਹ ਜਿਹੜਾ ਮੌਸਮ ਚੱਲ ਰਿਹਾ ਐਵੇਂ ਲੱਗ ਰਿਹਾ ਹੈ। ਜਿਵੇਂ ਆਪਾਂ ਅਗਸਤ ਸਤੰਬਰ ਦੇ ਮੌਸਮ ਵਿੱਚ ਬੈਠੇ ਹਾਂ। ਇਵੇਂ ਮਹਿਸੂਸ ਹੁੰਦਾ ਪਿਆ ਹੈਗਾ। ਸੀਜ਼ਨ ਲਈ ਬਹੁਤ ਹੀ ਜ਼ਿਆਦਾ ਛੇਤੀ ਚੇਂਜ ਹੋ ਰਹੀ ਹੈ।
ਆਹੋ ਕਦੀ ਤੇ ਕਿੰਨੀ ਹਨੇਰੀ ਹੋ ਜਾਂਦੀ ਹੈ ਤੇ ਕਦੀ ਕਿੰਨੀ ਧੁੱਪ ਪੈਣ ਲੱਗ ਜਾਏ ਤੇ ਕਿੰਨੀ ਗਰਮੀ ਹੋ ਜਾਂਦੀ ਹੈ।
ਹਾਂਜੀ-ਹਾਂਜੀ ਕੋਈ ਪਤਾ ਹੀ ਨਹੀਂ ਚੱਲਦਾ ਹੈਗਾ‌ ਕਦੋਂ ਚਾਰ ਮਣੀ ਚਾਰ ਕਣੀਆਂ ਮੀਂਹ ਪੈਜੂਗਾ ਉਸ ਤੋਂ ਬਾਅਦ ਇੰਨੀ ਹੁੰਮਸ ਹੋ ਜਾਏਗੀ। ਪਤਾ ਹੀ ਨਹੀਂ ਚਲੇਗਾ ਵੀ ਕੀ ਹੋ ਰਿਹਾ ਕੀ ਨਹੀਂ
ਉਹੀ ਤੇ ਸਮਝ ਨੀ ਆਂਦਾ ਵ ਕਿਤੇ ਫਿਰ ਨਿਕਲਣਾ ਹੀ ਨੀ ਔਖਾ ਹੋ ਜਾਂਦਾ। ਫਿਰ ਬੰਦਾ ਕਿੱਥੇ ਨਿਕਲੇ।
ਕਿੱਥੇ ਨੀ ਨਿਕਲ ਸਕਦੇ ਬੱਚੇ ਨੀ ਨਿਕਾਲ ਸਕਦੇ। ਘਰ ਦੋ ਬਾਹਰ ਕਰੀਏ ਹਾਂਜੀ।
ਹੁਣ, ਅਸੀਂ ਉਹੀ ਸੋਚਿਆ ਸੀ ਅਸੀਂ ਜਾਵਾਂਗੇ। ਤੇ ਅਸੀਂ ਕੁਛ ਸਮਾਨ ਲੈਵਾਂਗੇ ਲੇਕਿਨ ਇੰਨੀ ਗਰਮੀ ਪੈ ਰਹੀ ਹੈ ਧੁੱਪ ਪੈ ਰਹੀ ਹੈ ਅਸੀਂ ਜਾਣਾ ਨਹੀਂ ਹੁੰਦਾ। ਪ, ਸਾਡਾ
ਹਾਂਜੀ- ਹਾਂਜੀ ਬਸ ਜਿਵੇਂ ਹੀ ਆ ਛੇ ਸੱਤ ਵਜੇ ਤੋ ਪਹਿਲਾਂ ਤਾਂ ਕਿੱਥੇ ਜਾਇਆ ਵੀ ਨਹੀਂ ਜਾਂਦਾ।
ਹੂੰ ਉਹਦੇ ਬਾਅਦ ਫਿਰ ਸਮਾਨ ਵੀ ਨੀ ਮਿਲਣਾ ਜੋ ਲੈਣਾ ਹੁੰਦਾ ਛੇ ਸੱਤ ਵਜੇ ਫਿਰ ਕਿਹੜਾ ਸਮ ਮਾਨ ਦਾ ਮਿਲਦਾ ਤੇ ਉਹੀ ਗੱਲ ਹੈ।
ਗਰਮੀ 'ਚ ਕਿਤੇ ਜਾਇਆ ਹੀ ਨਹੀਂ ਜਾਂਦਾ ਜੀ ਨਾ ਖਾਧਾ ਜਾਂਦਾ ਨਾ ਪੀਤਾ ਜਾਂਦਾ ਨਾ ਜਾਇਆ ਹੀ ਜਾਂਦਾ। ਉਵੇਂ ਬਸ ਚੇਂਜ ਹੋ ਰਿਹਾ ਮੌਸਮ ਦੇ ਨਾਲ ਫ਼ਰਕ ਪੈ ਰਿਹਾ ਚਲੋ ਗਰਮੀ ਅੱਗੇ ਵੀ ਪੈਂਦੀ ਸੀ ਅੱਗੇ ਆਪਾਂ ਨੋਰਮਲ ਜੇ ਰਹਿੰਦੇ ਸੀ। ਪਤਾ ਨੀ ਚੱਲਦਾ ਸੀ ਵੀ ਕਿੰਨੀ ਗਰਮੀ ਹੈ।
ਹਾਂਜੀ
ਜਿਵੇਂ-ਜਿਵੇਂ ਹੁਣ ਹੋਈ ਜਾਂਦਾ ਹੁਣ ਕਿੰਨੇ ਸਾਲਾਂ ਤੋਂ ਹੀ ਕਾਫ਼ੀ ਗਰਮੀ ਪੈ ਰਹੀ ਹੈ।
ਹਾਂਜੀ- ਹਾਂਜੀ
ਅੱਗੇ ਗਰਮੀ ਹੁੰਦੀ ਸੀ ਆਪਾਂ ਵੀ ਵੱਡੇ ਹੋਏ ਆ ਕਿਵੇਂ ਆਰਾਮ ਨਾਲ ਖੁੱਲ੍ਹੇ ਡੁੱਲੇ ਮੌਸਮ ਵਿੱਚ ਰਹਿਣਾ ਹਨਾ ਵਿਹੜਿਆਂ 'ਚ ਪੈ ਜਾਣਾ।
ਉਹੀ ਤੇ ਉਈ ਗੱਲ ਉਹੀ ਤੇ ਗੱਲ ਹੈ ਪਹਿਲੇ ਤੋਂ ਇੱਦਾ ਗਏ ਸੀ ਪਹਿਲਾ ਇੰਨਾ ਹੁੰਦਾ ਨੀ ਸੀ ਹੁਣ ਤਾਂ ਸਗੋ ਅੰਦਰ ਰਹਨੇ ਹਾ ਗਰਮੀ ਚ ਤਾ ਬਾਹਰ ਨਿਕਲੇ ਤਾ ਔਖਾ ਹੋ ਜਾਂਦਾ।
ਬੋਹਤ ਔਖਾ ਹੁੰਦਾ ਏਸੀ ਸਾਰਾ ਦਿਨ ਏਸੀ ਦੇ ਕਮਰੇ ਵਿੱਚ ਬਹਿ- ਬਹਿ ਕੇ ਬੰਦਾ ਅੱਕ ਜਾਂਦਾ ਜਿਵੇਂ ਡੱਬੇ ਵਿਚ ਬੰਦ ਕੀ ਹੋਇਆ।
ਉਹੀ ਤੇ ਏਸੀ ਵਿੱਚ ਵੀ ਕੋਈ ਜਾਦਾ ਬੰਦਾ ਨਈ ਰਹ ਸਕਦਾ ਉਹੀ ਤਾ ਗੱਲ
ਥੋੜੀ ਦੇਰ ਵੀ ਏਸੀ ਬੰਦ ਕਰੋ ਸਬੋ ਨ ਜੀ ਹੋਣ ਲੱਗ ਜਾਂਦੀ ਹੈ ਜਿਵੇ ਪਤਾ ਨੀ ਕੀ ਗੱਲ ਹੋਗੀ ਏ।
ਆਹੋ
ਬੱਚਿਆਂ ਨੂੰ ਪਤਾ ਹੀ ਨੀ ਬਾਰ ਦਾ ਵੀ ਹੁਣ ਬ ਬੱਚੇ ਅੱਗੇ ਆਪਣੇ ਟਾਈਮ ਤੇ ਕਿੰਨਾ ਬਾਰ ਫਿਰਦੇ ਹੁੰਦੇ ਸੀ ਇਦਾ ਧੁੱਪ ਦੇਖਣੀ ਨਾ ਛਾਂ ਦੇਖਣੀ ਹਨਾ।
ਹਾਂਜੀ-ਹਾਂਜੀ,
ਹੁਣ ਤਾ ਆਪਾ ਬੱ ਬੱਚਿਆ ਨੂੰ ਵੀ ਬਾਰ ਨੀ ਕੱਢ ਸਕਦੇ ਇੰਨੀ ਗਰਮੀ ਹੈ ਕਿ ਥੋੜੀ ਦੇਰ ਲਈ ਵੀ ਬੱਚਾ ਬਾਹਰ ਜਾਂਦਾ ਸਾਨੂੰ ਨੀ-ਨੀ ਅੰਦਰ ਆ ਜੋ। ਗਰਮੀ ਹੈ, ਬਹੁਤ ਗਰਮੀ ਆ।
ਸਹੀ ਗੱਲ ਆ ਵੱਡਿਆ, ਵੱਡਿਆਂ ਵਾਸਤੇ ਕਿੰਨੀ ਗਰਮੀ ਹੈ ਬਿਮਾਰੀ ਹੈ। ਚੀਜ਼ ਹੈ ਇਹਦੇ ਨਾਲ ਗਰਮੀ ਹੋ ਰਹੀ ਹੈ। ਇੰਨੀ ਉਨੀ ਦਿੱਕਤ ਹੋਵੇ ਉਹਦੇ ਕਰਕੇ ਫਿਰ ਅਸੀ ਬੱਚਿਆਂ ਨੂੰ ਵੀ ਨੀ ਕੱਢ ਸਕਦੇ ਡਰਦੇ ਮਾਰੇ।
ਨੀ ਨਿਕਲਦੇ ਜੀ ਬੱਚੇ ਆਪ ਹੀ ਨੀ ਨਿਕਲਦੇ ਬਾਰ। ਬੱਚੇ ਆਪ ਵੀ ਨੀ ਨਿਕਲਦੇ ਬਾਰ ਗਰਮੀ ਬੌਤ ਹੈਗੀ ਹੈ। ਹੁਣ ਆਦਮੀ ਦੇਖੋ ਕਿੰਨੇ ਔਖੇ ਆ ਉਹ ਜਿਹੜੇ ਜੈਂਟਸ ਕੰਮ ਤੇ ਜਾਂਦੇ ਆ ਆਪਾ ਲੇਡੀਜ਼ ਕੰਮ ਤੇ ਹੁੰਦੀਆਂ ਜਾਂ ਕੁੱਛ। ਔਖਾ ਹੀ ਹੈ ਉਹਨਾ ਲਈ ਹੁਣ ਜੇਖ ਇੰਨੀ ਧੁੱਪ ਚ ਵੀ ਜਾਣਾ ਕਰਨਾ ਸਾਰਾ ਕੁਛ।
ਉਹ ਤੇ ਵਿਚਾਰੇ ਸਰ ਰੋਜ਼ ਦਾ ਉਹਨਾਂ ਦਾ ਡੇਲੀ ਦਾ ਕੰਮ ਆ ਉਹਨਾ ਨੂੰ ਜਾਣਾ ਹੀ ਆ ਆਫਿਸ ਤੇ।
ਹਾਂਜੀ-ਹਾਂਜੀ
ਉਹੀ ਤੇ ਉਹਨਾ ਦਾ ਬਚਾਰੇ ਦਾ ਡੇਲੀ ਦਾ ਕੰਮ ਹੈੈਂ ਫਿਰ ਹੋ ਹਨੀ ਗਰਮੀ ਚ ਵਿਚਾਰੇ ਦਾ ਬੜਾ ਔਖਾ ਹੋ ਜਾਂਦਾ।
ਬੋਹਤ ਔਖਾ ਹੁੰਦਾ ਬਈ। ਹੁਣ ਜਿਹੜੇ ਬੱਚੇ ਸਕੂਲ ਜਾਂਦੇ ਆ ਚਲੋ ਹੁਣ ਤਾਂ ਹੋਲੀਡੇ ਹੋਈ ਦੀਐ। ਪਰ ਜਿਹੜੇ ਬੱਚੇ ਕੋਲਜ ਜਾਂਦੇ ਆ ਸਕੂਲ ਜਾਂਦੇ ਆ ਜਾਂ ਟਿਊਸ਼ਨਸ ਹੋ ਗਈ ਹੁਣ ਸਾਡੇ ਬਚ ਬੱਚੇ ਵੱਡੇ ਟਿਊਸ਼ਨ ਹੋ ਗਈਆ ਹੋ ਗਇਆ ਕੋਲਜ ਹੋ ਗਏ ਜੇ ਕਿੱਥੇ ਆਉਣਾ ਜਾਣਾ ਬਹੁਤ ਔਖਾ ਹੋ ਜਾਂਦਾ ਉਹਨਾ ਨੂੰ।
ਉਹੀ ਤਾਂ ਗੱਲ ਸਮਝ ਉਹੀ ਤਾਂ ਗੱਲ ਹੈ ਸਾਰੀ। ਕਿੰਨਾ ਔਖਾ ਹੋ ਜਾਂਦਾ ਗਰਮੀ ਵਿੱਚ ਬੰਦਾ ਨਿਕਲ ਹੀ ਨੀ ਪਾ ਰਿਹਾ ਕਿਤੇ ਆਏ ਨੀ ਜਾ ਰਿਹਾ ਜਾ ਹੀ ਨੀ ਸਕਦਾ ਹੁਣ ਵੈਸੇ ਬੱਚਿਆਂ ਦਾ ਸਕੂਲ ਸ਼ੁਰੂ ਆ। ਅਤੇ ਉਹਦੇ ਵਿੱਚ ਦਿੱਕਤ ਹੈ ਫਿਰ ਬੱਚਿਆਂ ਨੂੰ ਗਰਮੀ ਕਿੰਨੀ ਆ।
ਗਰਮੀ ਬਹੁਤ ਇਥੇ ਆ ਅਸੀਂ ਉਲਟਾ ਆਪਣੇ ਬੱ ਬੱਚਿਆ ਨੂੰ ਗ ਅਸੀਂ ਗੱਲਾਂ ਕਰਦੇ ਹਾ ਕਿ ਅਸੀ ਇਸ ਤਰ੍ਹਾ ਬੈਠਦੇ ਸੀ ਵਿਹੜੇ ਚ ਬੈਠਦੇ ਸੀ ਬਜ਼ੁਰਗਾ ਦੇ ਨਾਲ। ਸਾਰਾ ਇੱਕ ਰਾਤ ਨੂੰ ਇੱਕੋ ਥਾਂ ਤੇ ਸੋ ਜਾਣਾ ਸਾਨੂੰ ਪਤਾ ਹੀ ਨੀ ਚੱਲਦਾ ਸੀ ਉਹ ਹੱਸਦੇ ਹੈਗੇ
ਉਦੋਂ ਤੇ ਏਸੀ ਵੀ ਨਈ ਸੀ ਉਦੋ ਤੇ ਵਧੀਆ ਐਵੇ ਖੁੱਲ੍ਹੀ ਡੁੱਲੀ ਹਵਾ ਚ ਬਹਿੰਦੇ ਸੀ ਸਾਰੇ।
ਹਾਂਜੀ-ਹਾਂਜੀ ਉਹ ਤਾ ਹੈ ਹੀ ਮੌਸਮ ਬੜਾ ਉਸ ਉਸ ਟਾਈਮ ਵੀ ਗਰਮੀ ਹੁੰਦੀ ਸੀ ਲੇਕਨ ਨਵੇ ਹੁੰਦੀ ਤੇ ਹੁਣ ਨਾ ਆਪੇ ਵੀ ਦੇਖੋ ਵੈਦਰ ਦੀ ਪ੍ਰੋਬਲਮ ਵੀ ਨੀ ਹੈ ਕੁਛ ਕਲਾਈਮੇਟ ਦੇਖੋ ਆਪਾ ਦੇਖੋ ਇੱਕ ਘਰ ਇੰਨੇ ਏਸੀ ਹੋ ਗਏ ਹਨਾ ਚਲਦੇ ਹੈ ਸਫੋਕੇਟਿਡ ਆਪੇ ਸਾਰਾ ਕੁੱਝ ਪੇੜ ਅੱਸੀ ਕੱਟ ਤੇ। ਆਪਾ ਕੁਛ ਚੀਜ਼ ਆਪਾ ਸਾਫ਼ ਰਹਿਣ ਕਿਹੜੀ ਦਿੱਤੀ ਹੈ ਚਲੋ ਆਪਾ ਇਨਸਾਨਾ ਲਈ ਤੇ ਗਰਮੀ ਜਾਨਵਰਾ ਲਈ ਕਿੰਨਾ ਔਖਾ।
ਹੀ ਦੇ ਜਾਨਵਰ ਲੇਕਿਨ ਔਖਾ ਹੋ ਜਾਂਦਾ
ਔੱਖਾ ਵਿਚਾਰਿਆਂ ਲਈ ਅੱਗੇ ਇੰਨੇ ਪੇੜ ਹੁੰਦੇ ਸੀ ਕਿੰਨੇ ਹੁਣ ਤ ਕੋਈ ਕਾਂ ਚਿੜੀ ਨੀ ਦੇਖੀ ਕੋਈ ਕੁਛ ਨਹੀਂ ਵੇਖਿਆ
ਵਿਚਾਰੇ ਉਹਨਾ ਲਈ ਕਿੰਨਾ ਓ
ਓਹੀ ਤੇ ਪਾ ਜੇ ਪਾਣੀ ਕੁਛ ਭਰ ਕੇ ਰੱਖੋ ਤੇ ਉਹ ਮਿੰਟ ਚ ਸੁੱਕ ਜਾਂਦਾ ਇੰਨੀ ਗਰਮੀ' ਚ ਧੁੱਪ ਕਰਕੇ। ਅਤੇ ਬੇਚਾਰੇ ਕੀ ਪੀਣ ਅਤੇ ਕੀ ਰੱਖੀਏ ਬਾਰ -ਵਾਰ ਰੱਖਦੇ ਆਾਂ ਵਾਰ ਵਾਰ ਤੇ ਉਹ ਸੁੱਕ ਜਾਂਦਾ ਉਸੀ ਟਾਈਮ।
ਉਸੀ ਟਾਈਮ ਸੁੱਕ ਜਾਂਦਾ ਜੀ ਪੰਛੀਆਂ ਲਈ ਪਾਣੀ ਰੱਖੋ ਨਾਲ ਈ ਸੁੱਕ ਜਾਂਦਾ
ਆਹੋ ਨਾਲ ਇ ਸੁੱਕ ਜਾਂਦਾ ਕਿੰਨੀ ਉਹ ਲੋ ਪੈਂਦੀ ਪਈ ਆ
ਉਹ ਵਿਚਾਰੇ ਪੰਛੀ ਵੀ ਕੀ ਕਰਨ ਪੇੜ ਅਸੀਂ ਕੱਟਦੇ ਉਹਨਾਂ ਲਈ ਛਾਵਾਂ ਨੀ ਰੱਖੀਆਂ ਫੇਰ ਉਹਨਾਂ ਲਈ ਛਾਵਾਂ ਨੀ ਸਾਡੇ ਲਈ ਅੱਗੇ ਹਰੇਕ ਘਰ ਦੇ ਚ ਕੋਈ ਨਾ ਕੋਈ ਪੇੜ ਜ਼ਰੂਰ ਹੁੰਦਾ ਸੀ ਨੇੜੇ ਤੇੜੇ ਹੋਣਾ ਇੱਕ ਥਾਂ ਤੇ ਬਹਿ ਜਾਣਾ ਪੇੜ ਥੱਲੇ ਸਾਰੇ ਮੁਹੱਲੇ ਨੇ ਵੀ ਇਕੱਠੇ ਹੋਈ ਜਾਣਾ ਜਨਾਨੀਆਂ ਆਦਮੀਆਂ ਨੇ ਵਿਹਲੇ ਹੋ ਕੇ ਬੈਠੇ ਰਹਿਣਾ ਉਥੇ ਗੱਲਾਂ ਕਰਦੀਆਂ ਰਹਿਣਾ ਹਨਾ ਆਪਣੇ ਕੰ ਹੁਣ ਹੈ ਹੀ ਨ ਕਿੱਥੇ ਸਾਰੇ ਕਵਰ ਕਿਤੇ ਹੋਏ ਘਰ ਹੈ ਕਿੱਥੇ ਪੇੜ ਨੀ ਏ ਕੋਈ ਕੁੱਛ ਨੀ ਏ ਸੋਫੋਕਿਟੇਡ ਤਾਂ ਆਪਿ ਓ ਹੋਣਾ ਮਾਹੌਲ
ਉਹੀ ਜੇ ਅਗਰ ਘਰ ਚ ਏਸੀ ਚ ਬ ਬੈਠੇ ਹਾਂ ਤੇ ਬਾਹਰ ਨਿਕਲਣਾ ਸਾਡਾ ਔਖਾ ਅਸੀਂ ਬਾਹਰ ਨਹੀਂ ਨਿਕਲ ਸਕਦੇ ਫ਼ਿਰ ਇੰਨੀ ਗਰਮੀ ਚ ਨੀ ਧੁੱਪ ਚ ਨ ਨਹੀਂ ਨਿਕਲ ਉਂਦੇ ਬੰਦੇ ਨੂੰ ਫਿਰ ਰਹਿ ਹੀ ਨਹੀਂ ਜਾਂਦਾ ਉਹਦੇ ਅਸਰ ਹੁੰਦਾ ਹੈ ਸਰੀਰ 'ਤੇ
ਬਿਮਾਰੀਆਂ ਆਪੇ ਲਗਣੀਆਂ, ਹਾਂਜੀ, ਹਾਂਜੀ। ਬੱਚੇਆਂ ਨੂ ਪਤਾ ਈ ਨੀ ਹੈਗਾ ਬਈ ਏਸੀ ਬਗੈਰ ਵੀ ਗਰਮੀ ਦੀ ਕੋਈ ਜਿੰਦਗੀ ਅਜ ਕਲ ਦੇ ਬ ਬੱਚੇ ਏਸੀ ਬਗੈਰ ਇਕ ਮਿੰਟ ਨੀ ਰੈਂਦ
ਨਾ, ਏਸੀ ਅ ਚੱਲਦੈ ਤੇ ਫੇਰ ਔਫ਼ ਹੋਨ ਦਾ ਨਾਮ ਨੀ।
ਨਾ। ਏਸੀ ਚਲਦਾ ਰੇਗਾ ਫੇਰ ਓਸ ਤੋਂ ਬਾਦ ਜਦ ਗੱਡੀਆਂ ਚ ਜਾਣਗੇ ਤਾਂ ਏਸੀ ਸਕੂਲ ਜਾਣਗੇ ਤਾਂ ਏਸੀ ਸਾਰੇ ਪਾਸੇ ਏਸੀ ਚਲਦੇ ਐਂ ਅਜ ਕਲ ਬੱਚਿਆਂ ਨੂ ਪਤਾ ਈ ਨੀ ਕੇ ਵੀ ਕਿਵੇਂ ਸਟ੍ਰਗਲ ਕਰੀ ਦੀਏ ਗਰਮੀ ਦੇ ਵਿਚ
ਹਾਂਜੀ, ਹਾਂਜੀ ਅਜ ਕਲ ਤੇ ਸਕੂਲਾਂ ਦੇ ਵਿੱਚ ਵਿੱਚ ਵੀ ਏ ਸੀ ਈ ਲਗੇਆ ਦੈ ਤੇ ਸੂਕੂਲ ਦੇ ਵਿਚ ਵੀ ਏ ਸੀ ਦੇ ਵਿਚ ਹੀ ਰੈਂਦੇ ਨੇ।
ਹਾਂਜੀ, ਹਾਂਜੀ ਸਕੂਲਾਂ ਚ ਵੀ ਏਸੀ ਏ ਸਾਰੇ ਪਾਸੇ ਏਸੀ ਐ। ਓਈ ਕੈਰੀ ਆਨਾ ਵੀ ਬੱਚੇਆਂ ਨੂ ਪਤਾ ਈ ਨੀ ਵੀ ਗਰਮੀਆਂ ਦਾ ਮੌਸਮ ਕਿਵੇਂ, ਕਿਵੇਂ ਨੀ ਬਸ ਓਨਾ ਨੂ ਨਾ ਪਤਾ ਵੀ ਧੁੱਪ ਚੜੀ ਹੋਈ ਐ ਗਰਮੀ ਜਾ ਕੇ ਏਸੀ ਥੱਲੇ ਬੈ ਜਾਣਾ ਬਸ।
ਹੁਂ
ਅਗੇ ਅਪਣੇ ਟੈਮ ਤੇ ਕਿੰਨਾ ਨਾ ਭੱਜਣਾ ਨੱਠਣਾ ਸਕੂਲ ਦੀ ਛੁੱਟੀਆਂ ਹੋਣੀਆਂ ਕਦੀ ਇੱਧਰ ਕਦੀ ਉੱਧਰ ਭੱਜਣਾ ਨੱਠਣਾ ਗਰਮੀ ਥੋੜ੍ਹੀ ਦੇਖੀ ਦੀ ਹੁੰਦੀ ਸੀਗੀ
ਹਾਂਜੀ
ਹੁਣ ਤਾਂ ਮਾਹੌਲ ਇ ਐਸਾ ਹੋ ਗਿਆ ਹੈਗਾ ਕਿ ਬੱਚਾ ਕੋਈ ਗਲੀ ਚ ਹੁੰਦਾ ਈ ਨਹੀਂ ਬਾਹਰ
ਨਈ ਆਹੋ ਸਈ ਗਾਲੈ, ਸ਼ਾਮ ਵੇਲੇ ਵੀ ਭਾਵੇਂ, ਭਾਵੇਂ ਤੂਸੀ ਸ਼ਾਮ ਵੇਲੇ ਵੀ ਅਗਰ ਕੱਡ ਲੋ ਤੋ ਵੀ ਏਨੀ ਹੂਮਸ ਏਨੀ ਗਰਮੀ ਹੁੰਦੀ ਐ।
ਬੋਤ ਗਰਮੀ ਏ ਹੁਣੇ ਛੇ ਵੱਜਗੇ ਜੀ ਹਜੇ ਤਕ ਕੋਈ ਗੱਲੀ ਬਾਰ, ਬਾਰ ਦੇਖੋ ਨਾ ਅਜੇ ਕੋਈ ਵੀ ਬੱਚਾ ਨੀ ਹੋਏਗਾ।
ਹਾਂਜੀ, ਹਾਂਜੀ ਧੁੱਪ ਈ ਨੀ ਹੱਟਦੀ, ਨਾ ਧੁੱਪ ਈ ਨੀ ਹੱਟਦੀ।
ਗਰਮੀ ਬੋਤ ਐ
ਹੂੰ ਬੰਦਾ ਕਿਤੇ, ਘੁੰਮਣ ਵੀ ਨੀ ਜਾ ਸਕਦਾ ਕਿ ਵੀ ਕੀ ਕਰੀਏ। ਸੋਚਦੈ ਦਸ ਵਾਰੀ ਕਿ ਬੰਦਾ ਗਰਮੀ ਕਿੰਨੀ ਏ।
ਹਾਂਜੀ, ਹਾਂਜੀ ਅਗੇ ਨਾ ਬੰਦੇ ਨੂੰ ਹੋਂਦਾ ਸੀ ਹਿਲ ਸਟੇਸ਼ਨ ਹੁਨ ਤਾਂ ਹਿਲ ਸਟੇਸ਼ਨ ਵੀ ਨਾ, ਗਰਮੀ ਬੋਤ ਐ। ਹੀਲ ਸਟੇਸ਼ਨ ਤੇ ਵੀ ਓਵੇ ਨੀ, ਵੈਦਰ ਰੇਆ। ਹੀਲ ਸਟੇਸ਼ਨ ਤੇ ਵੀ ਮੰਨੋਗੇ ਏਨੀ ਗਰਮੀ ਚਲਦੀ ਪੀਏ, ਇਕ ਤਾਂ ਪੈਲਾਂ ਟ੍ਰੈਫਿਕ ਬੋਤੈ।
ਓਹੀ ਤੇ ਗੱਲੈ ਪੈਲੇ ਟ੍ਰੈਫਿਕ ਈ ਕਿਨਾ ਐ ਪੋਲੂਸ਼ਨ ਕਿਨਾ।
ਹਾਂਜੀ, ਅ ਪਲੂਸ਼ਨ ਨਾਲ ਦੇਖੋ ਹੁਨ ਇਨਾ ਪਲੂਸ਼ਨ ਐ ਐਨੀ ਗਰਮੀ ਓ ਹੋਰ ਵੱਦਦੀ ਐ, ਕੁੱਛ ਫੈਦਾ ਤਾ ਹੁੰਦਾ ਨੀ ਹੁਨ ਜਿੱਦਾਂ ਮਰਜੀ ਤੂਸੀ ਚਲੇ ਜੋ, ਕੋਈ ਵੀ ਤੂਸੀ ਹੀਲ ਸਟੇਸ਼ਨ ਚਲੇ ਜੋ ਤੂਆਨੂ ਓੱਥੇ ਤੂਆਨੂ ਮੈਸੂਸ ਨੀ ਹੋਏਆ ਅਸੀਂ ਪੰਜਾਬ ਇਚ ਆਂ, ਕੇ ਅਸੀ ਕਿਸੀ ਹੀਲ ਸਟੇਸ਼ਨ ਤੇ ਆਏ ਆਂ
ਹਾਂਜੀ-ਹਾਂਜੀ, ਹਾਂਜੀ।
ਮੈਸੁ ਹੋਨ ਲਗਦਾ ਈ ਨੀ, ਅਪਾਂ ਕਿਸੀ ਹੀਲ ਸਟੇਸ਼ਨ ਤੇ ਓਵੇ ਈ ਵੈਦਰ ਐ ਐਵੀ ਗਰਮੀ ਐ ਪੂਰੀ ਹੁਮਸ ਓਵੀ, ਏਸੀ ਚਲਦੈ ਆਂ ਓਥੇ ਵੀ।
ਬਸ ਇੱਕ ਨਾਮ ਦਾ ਈ ਹੁਨ ਰੈ ਗੇਆ, ਹਾਂ ਵੀ ਕੇਓਕਿ ਉੱਥੇ ਵੀ ਨਾ ਕਟਿੰਗ ਬੋਤ ਹੋ ਰੀ ਐ ਪੇੜਾਂ ਦੀ। ਓਥੇ ਵੈਦਰ ਬੋਤ ਚੇਂਜ ਹੋ ਰੇਐ।
ਸਈ ਗਲ ਐ।
ਹੋਣ ਓਵੇਂ ਨੀ ਰੈ ਗੇਆ ਅ, ਬਈ ਜਿਵੇਂ ਹੋਂਦੇ ਨਾ ਅਗੇ ਜਿਵੇਂ ਚਾਅ ਹੁੰ ਹਾਂਜੀ-ਹਾਂਜੀ, ਬਿਲਕੁਲ। ਹੁਨ ਨੀ ਰੇਆ ਜੀ, ਹੋਣ ਤਾ ਗਰਮੀ ਬੋਤ ਹੋ ਗੀਆ ਸਾਰੇ ਪਾਸੇ, ਸਾਰੀ ਕੰਟਰੀਆਂ ਚ ਈ ਹੋਗੇ ਆ ਸਾਰੀ ਕੰਟਰੀਆਂ ਚ ਵੈਦਰ ਦੀ ਨਾ, ਬੜੀ ਪ੍ਰੋਬਲਮ ਆ ਰੀਐ।
ਆਹੋ, ਗਰਮੀ ਚ ਅਸੀ ਨਿੰਬੂ ਪਾਨੀ, ਸ਼ਿਕੰਜੀ ਐ ਬਣਾ ਕੇ ਪੀ ਲੈਂਨੇ ਆ ਤੇ ਫੇਰ ਓਈ ਪੇਆਸ ਫਿਰ ਵੀ ਜਿੰਨਾ ਵੀ ਅਸੀ ਨਿੰਬੂ ਪਾਨੀ ਪੀ ਲਈ ਏ, ਭਾਵੇਂ ਕੁਛ ਵੀ ਪੀ ਲੀਏ, ਪਰ ਪਾਣੀ ਤੇ ਪਾਣੀ ਹੁੰਦੈ ਫਿਰ ਪੇਆਸ, ਫੇਰ ਓਦਾਂ ਈ ਪੇਆਸ, ਫੇਰ ਓਦਾਂ ਪੇਆ ਜਿੰਨਾ ਮਰਜੀ ਪੀ ਲੋ।
ਹਾਂਜੀ, ਜਿੰਨਾ ਮਰਜੀ ਪੀ ਲੋ ਅੱਛਾ ਬੱਚੇਆਂ ਨੂੰ ਏਨਾਂ ਚੀਜਾਂ ਦਾ ਸਵਾਦ ਈ ਨੀ ਆਂਦਾ, ਜੇ ਦੇਓ ਤਾਂ।
ਫੇਰ ਓਹੀ ਤੇ।
ਬੱਚੇਆਂ ਨੂੰ ਜੇ ਅਸੀ ਨੇਂਬੂ ਪਾਣੀ ਦੇਂਦੇ ਆਂ ਤਾਂ, ਇੱਕ ਟੈਮ ਪੀਣਗੇ ਫਿਰ ਨਖਰੇ ਕਰਣਗੇ ਸਵਾਦ ਨੀ ਆ ਰੇਆ, ਜੇ ਅਸੀ ਬ ਬੱਚੇਆਂ ਨੂੰ ਗੋਂਦਕਤੀਰਾ ਖੋਲ, ਵੀ ਦੇਨੇ ਆਂ ਵੀ ਬੇਟਾ ਗਰਮੀਆਂ ਚ ਖਾਏ ਕਰੋ ਬਈ ਐ ਫੈਦਾ ਹੁੰਦੈ, ਨਾ ਅਸੀ ਓ ਕੈਂਦੇ ਕੋਈ ਚੀਜ ਖਾਣ ਆਲੀ ਐ। ਐ ਬਚੇਆ ਦੇਨੇ ਬੇਟਾ, ਬੋਤਾ ਮੈਂਗੋ ਨੀ ਖਾਂਦੇ ਆੰਬ ਨੀ ਖਾਂਦੇ ਹੈਗੇ ਗਰਮੀਆਂ ਚ ਵੀ ਦਾਣੇ ਹੋ ਜਂਦੇ ਨਾ। ਚੀਜ਼ ਮਲਬ ਬੱਚੇਆਂ ਨੁੰ ਟੇਸਟ ਦਾ ਹੈ ਈ ਨੀ।
ਬੱਚੇ ਤੇ ਮੰਨਦੇ ਈ ਨੀ।
ਨੀ ਮੰਨਦੇ ਟੇਸਟ ਈ ਨੀ ਪਤਾ ਓਨਾਂ ਨੁੰ ਏਨਾ ਚੀਜਾਂ ਦਾ।
ਹਂਜੀ, ਨਾਲੇ ਟੇਸਟ ਨਾਲੇ ਓਨਾਂ ਨੁੰ ਐ ਵੀ ਨੀ ਪਤਾ, ਕਿ ਏ ਕੀ ਫਾਏਦਾ ਕਰਦੈ, ਤੇ ਕੀ ਨੁਕਸਾਨ
ਹਾਂਜੀ-ਹਾਂਜੀ, ਬਾਸ ਤੇ ਓਈ ਬਾਰਲੀ ਚੀਜਾਂ ਖਾ ਲੈਂਦੇ ਹੈਗੇ ਆ, ਓਨਾਂ ਨੁੰ ਓਈ ਕੋਲਡਰਿੰਗ ਚੰਗੀਆਂ ਲੱਗਦੀਆਂ ਬਾਸ। ਓਈ ਠੰਡਾ ਥਵਾ ਦੋ ਐਨਾ ਨੂ, ਜਾਂ ਕੈਂਦੇ ਆ ਵੀ ਦਈਂ ਲੱਸੀ। ਪੀ ਲੋ ਬੇਟਾ, ਦਹੀਂ ਖਾਏ ਕਰੋ, ਲੱਸੀ ਪੀਏ ਕਰੋ ਜਦ ਤਕ ਅ, ਕੱਚੀ ਲੱਸੀ ਪੀ ਲੋ, ਕੁਛ ਪੀ ਲੋ ਵੀ ਗਰਮੀ ਹੋਂਦੀ ਏ ਤੂਸੀ ਆਂਦੇ ਓ ਥੱਕੇ ਹੋਂਦੈ ਐ ਕੋਲੇਸ ਤੋਂ, ਜੇ ਥੱਕੇ ਨਾ ਅਸੀ ਤੇ ਪੀਣੀ ਨੀ ਕੇਂਗੇ।
ਨਾ ਓ ਤੇ ਕਿੱਥੇ ਮੰਨਦੇ ਨੇ, ਬੱਚੇ ਕਿੱਥੇ ਮੰਨਦੇ ਨੇ, ਓਨਾ ਨੂ ਓਨਾਂ ਨੂੰ ਓਈ ਬਸ ਐ ਬਾਰ ਦੀਆਂ ਚੀਜਾ ਦਿਵਾ ਲੋ ਜਿੰਨੀਆਂ ਮਰਜੀ, ਘਾਰ ਦੀਆਂ ਚੰਗੀਆਂ ਚੀਜਾਂ ਖਾਂਦੇ ਈ ਨੀ।
ਹਾਂਜੀ-ਹਾਂਜੀ, ਗਰਮੀ ਕਰਕੇ ਨਾ ਬਾਰ ਵੀ ਕੇੜਾ ਸ ਸ, ਅ ਓਰੀਜਨਲ
ਚੰਗਾ ਤੇ ਹੈ ਈ ਨੀ ਕੁਛ ਵੀ, ਓਈ ਤੇ ਗੱਲ ਐ ਬੱਚੇ ਨੀ ਸਮਜਦੇ ਪਰ ਬ
ਪਰ ਬੱਚੇ ਨੀ ਸਮਜਦੇ ਨਾ, ਹੋਣ ਆਪਾਂ, ਆਪਾਂ ਘਾਰ ਦੀ ਸਬਜੀ ਬਣਾਨੇ ਆ ਨਾ ਸਾਨੂੰ ਏ ਹੋਂਦਾ ਵੀ ਇੱਕ ਟੈਮ ਖਾ ਕੇ ਦੋ ਟੈਮ ਫਟਾ-ਫਟ ਸਬਜੀ ਖਤਮ ਕਰਦੀਏ ਤੇ ਖ਼ਰਾਬ ਹੋ ਜਾਣੀ ਆ ਜਦਕੇ ਸਬ ਹਂਜੀ, ਰੈਫ੍ਰੇਰੀਜਰੇਟਰ ਵਿੱਚ ਵੈਸੇ ਵੀ ਚੀਜ ਇੰਨੀ ਦੇਰ ਨੀ ਰੱਖਣੀ ਪੈਂਦੀ ਹੈਗੀ। ਲੇਕਿਨ ਦੇਖੋ ਜੇ ਬਾਰਲੀ ਬਚੇ ਖਾਂਦੇ ਨੇ ਕੇੜਾ ਕੋਈ ਇੱਥੇ ਤਾਜੀ ਬੰਦੀ ਪਈ ਏ
ਜੀ, ਜੀ, ਜੀ ਹਾਂਜੀ, ਹਾਂਜੀ ਕੁਛ ਵੀ ਬਣਾ ਲੋ ਮਿੰਟ ਵਿਚ ਖਰਾਬ ਹੋ ਜਾਂਦਾ।
ਬਿਲਕੁਲ ਜੀ ਇੱਕ ਮਿੰਟ ਚ ਖ਼ਰਾਬ ਹੁੰਦੈ। ਦਿਲ ਈ ਨੀ ਕਰਦਾ ਹੈਗਾ ਫਿਰ ਓ ਚੀਜ ਦੁਬਾਰਾ ਖਾਣ ਨੁੰ।
ਜੀ, ਜੀ, ਜੀ, ਜੀ।
ਬੱਚੇਆਂ ਨੁੰ ਓਹੀ ਬਸ ਚੰਗੀ ਲੱਗਦੀ ਏ, ਜੇੜੇ ਬਾਹਰ ਤੋਂ ਬਾਹਰ ਤੋਂ ਓਨਾ ਨੇ ਸਵੇਰ ਦੇ ਓਨਾ ਨੇ ਕੇੜਾ ਫਰੈਸ਼ ਬਣਾਏ ਹੁੰਦੇ ਹੈਗੇ ਏ ਜਾਂ ਓਨਾ ਨੇ ਵੱਡੇ, ਵੱਡੇ ਰੈਫ ਰਸੋਈ ਚ ਰੱਖੇ ਹੁੰਦੇ ਹੈਗੇ ਫਰਿਜਾਂ ਚ ਚਲੋ ਜੋ ਓਈ ਯੂਜ ਕਰੀ ਜਾਂਦੇ ਆ।
ਫਰਿੱਜ ਵਿੱਚ ਵੀ ਰੱਖਨ ਨਾਲ ਥੋੜਾ ਪਾਨੀ, ਪਾਨੀ ਹੋ ਜਾਂਦੀ ਸਬਜੀ।
ਹਾਂਜੀ, ਹਾਂਜੀ ਓ ਚੀਜ ਤਾਂ ਰੈਂਦੀ ਨੀ ਟੇਸਟ ਤਾਂ ਰੈਂਦਾ ਨੀ
ਹੋਂਦਾ ਈ ਨੀ ਓ ਸਵਾਦ ਈ ਨੀ ਰੈਂਦਾ। ਜੇ ਬਾਰ ਰਖੇ ਤੇ ਓ ਖ਼ਰਾਬ ਹੋ ਜਾਂਦੀ ਫੇਰ।
ਬਾਅਰ ਹੋ ਜਾਂਦੀ ਐ ਬਿਲਕੁਲ ਇੱਕ ਮਿੰਟ ਚ ਖ਼ਰਾਬ ਹੋ ਜਾਂਦੀ ਏ। ਜੇੜੀ ਮਰਜ਼ੀ ਕਿਚੇਨ ਚ ਚੀਜ ਰੱਖ ਲੋ ਓ ਈ ਏ ਬ ਸਮਝਾਈ ਦੈ ਬੇਟਾ ਇੰਨੀ ਗਰਮੀ ਚ ਨਾ ਕੋਈ ਬਾਰਲੀ ਚੀਜਾਂ ਨੀ ਖਾਈਦੀਆਂ ਲਿਕੁੱਡ ਚੀਜ ਜਾਦਾ ਪੀਓ ਵੀ ਥੋੜਾ
ਗੁਲੂਕੋਸ ਲੈ ਕੇ ਰਖੇਆ ਹੋਆ ਵੀ ਗੁਲੂਕੋਸ ਪਾਣੀ ਚ ਲੈ ਲੇਆ ਕਰੋ ਯਾ ਗੁਲੂਗੋਸ ਲੈ ਲੇਆ ਕਰੋ। ਓਨਾ ਨੁੰ ਚੀਜ ਦੀ ਨੌਲੇਜ ਈ ਨੀ ਏ। ਬਚੇਆਂ ਨੁੰ ਸਾਨੂੰ ਚੀਜ ਪਸੰਦ ਹੀ ਨਈ ਏ।